ਹੂੰ।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
ਹੋਰ ਕੀ ਹਾਲ ਨੇ।
ਵਧੀਆਂ ਜੀ ਤੁਸੀਂ ਦੱਸੋ।
ਮੈਂ ਵੀ ਵਧੀਆ, ਕੀ ਕਰਦੇ ਪੇ ਸੀਂ।
ਬਸ ਜੀ ਬੈਠੇ ਹੋਏ ਸੀ, ਅਰਾਮ ਫਰਮਾ ਰਹੇ ਸੀ।
ਅੱਛਾ ਚਲੋ ਵਧੀਆ ਗੱਲ ਏ, ਆਰਾਮ ਫਰਮਾ ਰੇ ਔ।
ਹਾਂਜੀ।
ਥੋੜਾਂ ਅਰਾਮ ਵੀ ਜ਼ਰੂਰੀ ਹੁੰਦਾ ਐ ਜ਼ਿੰਦਗੀ 'ਚ।
ਹਾਂਜੀ ਐ ਤੇ ਹੈ ਈ, ਹੋਰ ਤੁਸੀਂ ਕੀ ਕਰ ਰੇ ਔ।
ਮੈਂ ਬਸ ਰੋਟੀ ਵਗ਼ੈਰਾ ਖਾਂ ਕੇ ਵਿਹਲੀ ਹੋਈ ਸੀ। ਮੈਂ ਕੇਯਾ ਚਲੋ, ਮੈਂ ਫੋਨ ਚਲਾਰੀ ਸਾਂ, ਬਸ। ਤੁਆਡੀ ਯਾਦ ਆਗੀ, ਫੇਰ ਮੈਂ ਕੇਯਾ ਚਲੋ, ਚੱਲ ਫੋਨ ਮਿਲਾ ਲਾਂ।
ਮਤਲਬ
ਆਰਾਮ ਈ ਸਮਝ ਲੋ।
ਹਾਂਜੀ।
ਹਾਂ, ਮੈਂ ਕੇਯਾ ਚਲੋ ਤੁਆਨੂੰ ਕੋਲ ਕਰਨੀ ਆ। ਕਾਫੀ ਦਿਨ ਹੋਗਏ ਨੇ ਗੱਲ ਨੀ ਕੀਤੀ ਚਲੋ, ਮੈਂ ਕੇਯਾ ਤੁਆਨੂੰ ਕੋਲ ਕਰਨੀ ਆ ਬਸ, ਕੁਛ ਕੋਛ ਗਰਮੀ ਦਾ ਮੌਸਮ ਏ, ਗਰਮੀ ਦੀਆਂ ਛੁੱਟੀਆਂ ਵੀ ਪਈਆਂ ਦੀਆਂ। ਓਧਰ ਕਿਵੇਂ ਦਾ ਮੌਸਮ ਤੁਆਡੇ?
ਮੌਸਮ ਠੀਕ ਐ, ਪੈਲੇ ਨਾਲੋਂ ਗਰਮੀ ਘੱਟ ਹੈਗੀ ਏ।
ਅੱਛਾ।
ਬਾਰਿਸ਼ ਆਈ ਸੀ ਏਕ-ਦੋ ਦੇਨ, ਤਾਂ ਕਰਕੇ ਥੋੜੀ
ਏਧਰ ਵੀ ਆਈ ਯਾ ਤੇ ਬੋਤ ਪੈਲਾਂ ਤੇ ਬੋਤ ਜਾਦਾ ਗਰਮੀ ਹੋਈ ਦੀ ਸੀ। ਬਹੋਤ ਜਾਦਾ ਹੁਣ ਏਕ-ਦੋ ਦਿਨ ਤੋਂ ਨਾ ਬਾਰਿਸ਼ ਦਾ ਮੌਸਮ ਸੀਗਾ, ਤੇ ਤਾਂ ਥੋੜ੍ਹਾ, ਹਾਂ। ਹਾਂ, ਥੋੜ੍ਹਾ ਫ਼ਰਕ ਹੈਗਾ ਪੈਲੇ ਨਾਲੋਂ। ਤੇ ਥੋੜ੍ਹਾ ਮੌਸਮ ਦਾ ਫਰਕ ਹੋਣ ਨਾਲੋਂ ਹੁਨ ਐਕਿ ਥੋੜ੍ਹੀ ਰਾਹਤ ਮਿਲੀ ਦੀ ਐ। ਤੇ ਮੈਂ ਓਹੀ ਯਾਦ ਕਰਦੀ ਪੀ ਤਾਂ ਕਿ ਗਰਮੀ ਦੇ ਟਾਈਮ ਸਾਡੀਆਂ ਛੁੱਟੀਆਂ ਹੁੰਦੀਆਂ ਸੀ, ਛੋਟੇ ਹੁੰਦੇ ਸੀ
ਹਾਂਜੀ, ਤੁਸੀਂ ਆਂਦੇ ਸੀ ਅਪਨੇ ਨਾਨਕੇ ਕਿੰਨਾ ਵਧੀਆ ਹੁੰਦਾ ਸੀ, ਸਾਰੇ ਜਣੇ ਸਾਰੇ ਕਜ਼ਨਸ ਕੱਠੇ ਹੁੰਦੇ ਸੀ ਨਾ।
ਹਾਂ, ਤੁਸੀਂ ਵੀ ਜਾਨਦੇ ਸੀ ਅਪਨੇ ਨਾਨਕੇ?
ਹਾਂਜੀ, ਅਸੀਂ ਵੀ ਜਾਂਦੇ ਸੀ। ਅ ਅ ਅਸੀ ਥੋੜ੍ਹਾ ਮਤਲਬ ਬਚ ਬਚਪਨ ਚ ਈ ਗਏ ਹੋਏ ਆ, ਇੰਨੇ ਵੱਡੇ ਹੋ ਕੇ ਨੀਂ ਗਏ। ਤੁਸੀਂ ਆਂਦੇ ਸੀ ਨਾ ਤਾਂ ਸਾਨੂੰ ਯਾਦ ਏ।
ਹਾਂ, ਓਈਓ ਮੈਂ ਕੇਯਾ ਮੈਨੂੰ ਤੇ ਬੜਾ ਇੰਜੋਏ ਮੈਂ ਓਹੀ ਯਾਦ ਕਰਦੀ ਪਈ ਸੀ, ਕਿ ਛੁੱਟੀਆਂ ਗਰਮੀ ਦੀਆਂ ਛੁੱਟੀਆਂ ਜਦੋਂ ਹੋਣੀਆਂ ਸਾਡੀਆਂ, ਤੇ ਸਾਨੂੰ ਸਕੂਲ ਦੇ ਹੋਮਵਰਕ ਮਿਲਨੇ- ਅਸੀਂ ਪੈਲਾਂ ਈ ਓਨਾਂ ਨੂੰ ਖ਼ਤਮ ਕਰਕੇ ਨਾ ਤੇ ਨਾਨਕੇ ਦੀ ਤਿਆਰੀ ਕਰ ਲੈਂਨੀ ਏਕ ਐਕਸਾਈਟਮੈਂਟ ਹੁੰਦੀ ਐ ਨਾ ਬੱਚੇਆਂ ਨੂੰ।
ਹਾਂ, ਹੁੰਦੀ ਐ ਨਾਨ ਕੇ ਜਾਣ ਦੀ ਤਾਂ ਬੜੀ ਐਕਸਾਈਟਮੈਂਟ ਹੁੰਦੀ ਐ। ਹਾਂਜੀ, ਹੁਨ ਤੇ ਖੈਰ ਏਨਾ ਨੀਂ ਐ। ਕਿਉਂਕਿ ਹੁਣ ਹਾਂ, ਵੱਡੇ ਹੋ ਗਏ ਆਂ।
ਤੇ ਫੇਰ ਮੈਨੂੰ ਵੀ ਨੀ ਐ, ਹੋਨ।
ਹੁਨ ਤੇ ਵਿਯਾ, ਸ਼ਾਦੀ ਤੇ ਈ ਮੀਲਣਾ ਹੁੰਦੈ।
ਹਾਂ, ਐ ਤੇ ਹੈਈ ਐ, ਓਹੀ ਗੱਲ ਏ ਕਿ ਪੈਲਾਂ ਜਮਾਨਾ ਹੁੰਦਾ ਸੀ, ਕਿ ਹਾਂ ਬਈ ਚਲੋ, ਬਈ ਰਈ ਦਾ ਸੀ ਕੱਠੇ ਇੰਨੇ-ਇੰਨੇ ਦਿਨ ਲਗਾ ਕੇ ਆਂਦੇ ਸਾਂ। ਅਸੀ ਤੇ ਅਪਨੇ ਪੇਰੈਂਟਸ ਬਿਨਾ ਵੀ ਚਲੇ ਜਾਂਦੇ ਸੀ, ਤੇ ਅਸੀ ਇੰਨੇ ਦਿਨ ਰੈਂਦੇ ਸਾਂ ਓਧਰ। ਤੇ ਕਜਨਸ ਦੇ ਨਾਲ
ਤੁਸੀਂ ਰੁਕੇ ਸੀ, ਏਕ ਵਾਰੀ ਯਾਦ ਏ ਸਾਨੂੰ।
ਹਾਂ, ਤੇ ਬੜਾ ਮਜਾ ਆਂਦਾ ਸੀ ਤਸਾਨੂੰ, ਨਾ ਉਸ
ਅਹਾਂ, ਸਾਰੇ ਕੱਠੇ ਹੋ ਕੇ ਛੱਤ ਤੇ ਜਾਂਦੇ ਸੀ ਸ਼ਾਮੀ ਬਾਰ ਖੇਲਦੇ ਸੀ, ਸਾਡਾ ਘਰ ਦੇ ਬਾਰ ਨਾ ਜਗ੍ਹਾ ਬੜੀ ਖੁੱਲੀ ਏ, ਰਾਤੀ ਖੇਲਦੇ ਸੀ ਸਕੂਟੀ ਚਲਾਂਦੇ ਸੀ।
ਹਾਂਜੀ, ਬੜਾ ਮਜ਼ਾ ਆਂਦਾ ਸੀ ਸਈ ਗੱਲ ਈ ਸਾਰੇ ਕੱਠੇ ਹੋ ਜਾਨਾ ਸਾਰੇ ਕਜ਼ਨ ਨੇ। ਤੇ ਮੰਮਾ ਹੁਨਾ ਨੇ ਆਨਾ ਜਦੋਂ ਤੇ ਮੇਰੀ ਤੇ ਮੇਰੀ ਕਜ਼ਨ ਦੀ ਲੜ ਲੜਾਈ ਹੋ ਜਾਨੀ। ਕੇ ਮੰਮੀ ਨੇ ਏਦਰ ਸੋਨਾ, ਓਨੇ ਕੈਨਾ ਕੇ ਮੇਰੇ ਕੋਲ ਸੋਨਾ, ਹਾਂ। ਤੇ-ਤੇ ਮੈਂ ਕੈਨਾ ਨਈ ਮੇਰੀ ਮੰਮੀ ਐ ਮੇਰੇ ਕੋਲ ਸੋਨਗੇ। ਹ ਓਨਾਂ ਨੇ ਕੈਨਾ ਕੇ ਮੈਂ ਅਸੀਂ ਸਵਾਨਾ ਸਾਡੀ ਭੂਆ ਐ। ਤੇ ਬੜਾ ਮਤਲਬ ਇੰਜੋਏ ਕੀਤਾ ਉਸ ਟਾਈਮਾਂ ਤੇ
ਚ ਬੱਚੇਆਂ ਦੀ ਲੜਾਈ ਵੀ ਹੁੰਦੀ ਸੀ ਤੁਆਡੇ ਸਾਰੇਆਂ ਦੀ ਭੈਨ ਭਰਾਵਾਂ ਦੀ।
ਹਾਂ ਬੋਤ ਸਾਡੀ ਤੇ ਬੜੀ ਹੁੰਦੀ ਸੀ ਓ ਭੈਣ ਨੀ ਓ ਭੈਨ ਭਰਾ ਕਾਦੇ ਜਿਨਾਂ ਦੀ ਲੜਾਈ
ਹਾਂ ਐ ਤੇ ਹੈਈ ਏ, ਹਾਂ।
ਓਦਰ ਵੀ ਬੜੀ ਲੜਾਈ ਹੁੰਦੀ ਸੀ ਤੇ, ਮੈਂ ਕਜ਼ਨ ਕਜਨ ਦੇ ਆਪਸ ਵਿਚ ਇਨਾ ਲੜਦੇ ਸਨ। ਇੰਨਾ ਮਾਰਦਾ ਸੀ ਨਾ ਛੋਟੇ ਹੁੰਦੇ ਆ ਪਤਾ ਤੇ ਹੁੰਦਾ ਨੀ ਬੱਚੇ ਨੂੰ।
ਹਾਂ।
ਕੀ ਨੀ ਓ ਤੇ ਬੜਾ ਮਤਲਬ ਹੈਗਾ ਸੀ ਸ਼ਰਾਰਤੀ ਓਦੇ ਨਾ ਨੋਟੀ ਬੋਇਜ਼, ਨੋਟੀ ਬੜਾ ਸੀ ਕਾਫੀ।
ਹਾਂ।
ਤੇ ਹੋਰ ਮੈਂ ਵੀ ਓ ਯਾਦ ਕਰ ਦਿਖਦਾ ਮੈਂ ਕਿਆ ਚਲੋ ਹੁਨ ਤੇ ਅੱਜ-ਕੱਲ ਦੇ ਟਾਈਮ ਵਿੱਚ ਕੋਈ ਕੋ ਕੋਠੇ ਤੇ ਚੜਦਾ ਈ ਨਈਂ।
ਹਾਂਜੀ, ਅੱਜ-ਕੱਲ ਤੇ ਸਾਰੇਆਂ ਕੋਲ ਫੋਨ ਆ ਗੇ ਨੇ। ਸਾਰੇ ਫੋਨ ਵਿਚ ਬਿਜੀ ਰੈਂਦੇ ਨੇ, ਪੈਲਾਂ ਟੈਮ ਵਦ ਵਦੀਆ ਹੁੰਦਾ ਸੀ ਅਰਾਮ ਨਾਲ ਛੱਤ ਤੇ ਜਾਂਦੇ ਸੀ ਲਾਈ ਟਾਂ ਬੰਦ ਹੋ ਜਾਂਦੀਆਂ ਸੀ ਨਾ ਸਾਰੇ ਬਾਰ ਬੈਂਦੇ ਸੀ ਉੱਪਰ
ਹਾਂ, ਅੱਜ-ਕੱਲ ਹਰ
ਅੱਜ-ਕੱਲ ਤੇ ਕੋਈ ਨੀ ਐ ਸਾਰੇ ਏਸੀਆਂ ਚ ਸੌਂਦੇ ਨੇ।
ਇਨਵਟਰ ਦੀ ਫੈਸਲਿਟੀ ਹੋ ਗਈ ਐ ਲਾਈਟ ਜਾਏ ਜਾਂ ਨਾ ਜਾਏ ਕਿਸੇ ਨੂੰ ਕੋਈ ਪਤਾ ਈ ਨਈਂ ਹੈਗਾ ਹੁਨ ਤੇ ਕੇ ਨਈਂ ਅਸੀਂ ਉੱਤੇ ਜਾਨਾ ਅਸੀਂ ਜ ਜਦੋਂ ਜਾਂਦੇ ਸੀ ਅਸੀਂ ਛੱਤਾਂ ਤੇ ਸੋਂਦੇ ਸੀ ਸਾਰੇ ਇਕੱਠੇ ਹੋ ਕੇ। ਹੂੰ ਕੂਲਰ ਵਗੈਰਾ ਲਗਾਨੇ ਹਾਂ ਓ ਓਦਰ-ਓਦਰ ਮੋਂਕੀ ਬੜੇ ਆਂਦੇ ਸੀ ਸਈ ਗੱਲ ਏ ਸਵੇਰ ਨਾਲ ਉੱਠਦੇ ਭੱਜਦੇ ਆਨਾ ਨੀਚੇ ਬੋਤ ਅੱਛਾ ਟਾਈਮ ਸੀ।
ਇੱਕ ਵਾਰੀ ਤੇ ਪਤਾ ਨੀ ਇੱਕ ਕਜ਼ਨ ਸੀ ਸਾਡੀ ਓਦੇ ਪਿੱਛੇ-ਪਿੱਛੇ ਆ ਗਿਆ ਸੀ ਮੰ
ਹੂੰ-ਹੂੰ-ਹੂੰ ਯਾਦ ਮੈਨੂੰ ਹੁਨ ਓਦੇ ਪਿੱਛੇ ਦੀ ਮੈਰਿਜ ਹੋਈ ਐ ਹਾਂ- ਹਾਂ-ਹਾਂ ਓਦੇ ਨਾਲ ਬੜਾ ਕਲੋਲ ਹੋ ਗੇਆ ਸੀਗਾ। ਓ ਅੱਗੇ-ਅੱਗੇ ਓਦੇ ਪਿੱਛੇ-ਪਿੱਛੇ ਅ ਮੋਂਕੀ ਹਾਂ ਤੇ ਓ ਐ ਐਦਾਂ ਲੱਗਦਾ ਪੇਆ ਸੀ ਜਿਵੇਂ ਲਾਵਾਂ ਫੇਰੇ ਨੀ ਲੈਂਨ ਦੇਆ ਓਨੂੰ ਬੜਾ ਛੇੜਿਆ ਸੀ ਅਸੀਂ।
ਹਾਂ ਅੱਜ ਤਕ ਗੱਲਾਂ ਯਾਦ ਨੇ ਬਚ
ਹਾਂ। ਬੜਾ ਮਜ਼ਾ ਆਂਦਾ ਸੀ। ਏਨਾ ਮਤਲਬ ਇੰਜੋਏਮੈਂਟ ਵਾਲਾ ਦਿਨ ਹੁੰਦੇ ਸਨ ਨਾ ਓ। ਮੈਂ ਕਹਿੰਨੀ ਆ ਓਸ ਹਾਂ। ਓਸ ਤੋਂ ਵਧੀਆ ਦਿਨ ਕੋਈ ਨੀ ਹੁੰਦੇ। ਮਤਲਬ ਲਾਈਫ ਚ ਜੋ ਬਚਪਨ ਦਾ ਪਲ ਹੁੰਦਾ ਨਾ ਮਤਲਬ ਜੋ ਅਸੀ ਬੱਚੇ ਹੁੰਦੇ ਆ ਟਾਈਮ ਇੰਜੋਏ ਕਰਨੇ ਆਂ। ਓ ਹਾਂ ਓ ਵਾਪਿਸ ਨੀ ਆ ਸਕਦਾ। ਸਹੀ ਗੱਲ ਐਂ ਤੁਸੀ ਬਿਲਕੁਲ ਸਹੀ ਗੱਲ ਕਰਦੇ ਪੇਓ ਕਿ ਓ ਟਾਈਮ ਬਚਪਨ ਦਾ ਟਾਈਮ ਨੀ ਆਉਣਾ ਵਾਪਿਸ ਕਦੀ।
ਹਾਂਜੀ।
ਹੋਰ।
ਹੋਰ।
ਹੋਰ ਬਸ। ਫੇਰ ਅਸੀ ਸ਼ਾਮ ਦੇ ਟਾਈਮ ਤੇ ਨਾਨੀ ਕੋਲੋਂ ਪੈਸੇ ਲੈਣੇ ਨਾਨੂ
ਹਾਂਜੀ। ਬਸ ਚੀਜ਼ ਲੈ ਕਈ ਵਾਰੀ ਅਸੀ ਗੋਲ ਗੱਪ ਪੇ ਖਾਣ ਵੀ ਜਾਂਦੇ ਸੀ। ਯਾਦ ਏ ਤਾਨੂੰ ਗੋਲ ਗੱਪੇ ਵਾਲਾ ਸੀਨ।
ਹਾਂ ਮੇਰੇ ਤੇ ਬੋਤ ਸਾਰੇ ਇੰਸੀਡੈਂਟ ਨਈ ਮੈਨੂੰ ਬੋਤ ਯਾਦ ਆਂਦੀ ਰਈ ਮਤਲਬ ਗੋਲ ਗਪ ਗੱਪੇ ਖਾਂਦੇਆ ਟਾਈਮ ਤੇ ਸਾਡੀ ਹਸੀ ਛੁੱਟਣੀ ਛੁਟ
ਹਾਂਜੀ। ਮਾਰਕਿਟ ਜਾਂਦੇ ਸੀ ਕੱਠੇ ਹੋ ਕੇ।
ਮਾਰਕੀਟ ਜਾਣਾ ਸਹੀ ਗੱਲ ਏ ਇਕੱਠੇ ਹੋ ਕੇ।
ਐ ਮੈਂ ਲੈਣੀ ਤੇ ਓ ਮੈਂ ਲੈਣੀ ਲੜਾਈਆਂ ਵੀ ਹੋ ਜਾਂਦੀਆਂ ਸੀ।
ਦਿਂਦੀ ਸੀ। ਕਈ ਵਾਰ ਇੱਕੋ ਈ ਚੀਜ਼ ਪਸੰਦ ਆ ਜਾਣੀ। ਨਾ ਮੈਂ ਤੇ ਅਈਓ ਲਵਾਂਗੀ ਮੇਰੀ ਤਾਂ ਜਿੱਦ ਹੋਂਦੀ ਸੀ।
ਹਾਂਜੀ।
ਹਾਂ। ਤੇ ਬਾਕੀ ਬਸ ਇੰਜੋਏ ਬੜਾ ਮਤਲਬ ਓ ਹੁੰਦਾਂ ਏ
ਹਾਂ ਬਚਪਨ ਤੇ ਵਾਪਿਸ ਈ ਨਈ ਆ ਸਕਦਾ। ਓ ਟਾਈਮ ਬੜਾ ਵਧੀਆ ਸੀ।
ਹ ਓ ਟਾਈਮ ਤੇ ਅੱਛਾ ਸੀ। ਅੱਜ ਕੱਲ ਦੇ ਤੇ ਹੁਣ ਅਗਰ ਨਾਨਕੇ ਵੀ ਜਾਂਦੇ ਨੇ ਫੋਨਾਂ ਚ ਵੜੇ ਦੇ ਨੇ। ਰੀਲਸ ਬਣਵਾ ਲੋ, ਵੀਡੀਓ ਬਣਵਾ ਲੋ ਓਨਾ ਕੋਲ ਬਸ ਓਧਰ। ਔਨਾਂ ਨੇ ਏਨੇ ਪੇਲੇ ਬੱਚੇ ਜੋ ਅਸ ਅਸੀ ਖੇਲਦੇ ਸਾ ਨਾ ਲੋਕਨ ਮਿੱਟੀ ਹੋ ਗਈ। ਹਾਂ। ਹਾਂ ਹਾਂ ਬਿਲਕੁਲ ਯਾਦ ਏ ਭੁੱਲੀ ਥੋੜਾ ਨਾ ਵਾਂ। ਚੈਨ ਚੁਨ ਖੇਲਣਾ, ਬਰਫ਼ ਪਾਣੀ ਇਨਾ ਖੇਲਦੇ ਸਾਂ। ਮਤਲਬ ਅਸ ਕੁਛ
ਪਿਆ।
ਕੁਛ ਨਾ ਐ ਵੀ ਹਾਂ। ਕੁਛ ਨਾ ਐ ਵੀ ਸੀ ਕਿ ਅਸੀ ਮਤਲਬ ਸਾਰੇ ਸੇਮ ਏਜ ਦੇ ਹੈਗੇ ਸੀ। ਸਾਰੇ ਜੋ ਕਜ਼ਨ ਸੀ। ਐ ਬੜਾ ਇਫੈਕਟ ਪੈਂਦਾ ਐ ਬੰਦ ਅਗਰ ਸਾਰੇ ਸੇਮ ਏਜ ਦੇ ਹੋਣ ਨਾ। ਤੇ ਬੜਾ ਮਤਲਬ ਅੱਛਾ ਲੱਗਦਾ ਕਿ ਹਾਂ ਬਈ ਸਾਡਾ ਔਈਓ ਸਾਡਾ ਜੇੜਾ ਮਾਇੰਡ ਦੀ ਸਾਰੇਆਂ ਦੀ ਸ ਸੋਚਣ ਸ਼ਕਤੀ ਹੁੰਦੀ ਓ ਸੇਮ ਹੁੰਦੀ ਅੰਡਰਸਟੈਂਡਿੰਗ। ਸੇਮ ਲੈਵਲ ਦੀ ਹੁੰਦੀ ਏ। ਤੇ ਫੇਰ ਓ ਮਜ਼ਾ ਜਿਆ ਆਂਦਾ ਐ ਕਿ ਅਪ ਅਪਣੇ ਹਾਣ ਦਾ ਬੰਦਾ ਮਿਲਦਾ ਐ। ਹੁਣ ਅੱਜ ਕਲ ਕਿ ਤੇ ਅੱਜ ਕੱਲ੍ਹ ਤੇ ਹੁਣ ਓ ਕਜ਼ਨਸ ਨਾਲ ਵੀ ਬੱਸ, ਵਿਆਹਵਾਂ ਤੇ ਈ ਮਿਲੀ ਦਾ
ਹਾਂ, ਅੱਜ ਕੱਲ੍ਹ ਤੇ ਵਿਆਹਵਾਂ ਤੇ ਹੀ ਮਿਲਨੇ
ਹਾਂ, ਬਸ ਵਿਆਹ-ਵਿਆਹ ਹੋਏ ਯਾ ਕੋਈ ਪ੍ਰੋਗਰਾਮ ਹੋਏ, ਫੰਕਸ਼ਨ ਹੋਏ ਬਸ ਤਾਂਈ ਮੇਲ ਮੁਲਾਕਾਤ ਹਾਂ ਬਸ ਕਿ ਓ ਟਾਈਮ ਜੇੜੇ ਯਾਦਾਂ ਰਹਿ ਜਾਂਦੀਆਂ ਨਾ ਓ ਬੋਤ ਅੱਛੀਆਂ ਮਤਲਬ ਕਰੇਟ ਹੋ ਚੁੱਕੀਆਂ ਹੋਈਆਂ ਤੇ ਓਹਦਾ ਤੇ ਚਲੋ, ਜਦੋਂ ਵੀ ਯਾਦ ਕਰੀਦੈ, ਇੱਕ ਮਤਲਬ ਖੁਸ਼ੀ ਜਿਹੀ ਮਿਲ ਜਾਂਦੀ ਆ, ਦਿਲ ਨੂੰ
ਹਾਂ
ਬੋਤ ਅੱਛਾ ਮਤਲਬ ਇੰਜੋਏ ਕੀਤਾ ਸੀ, ਤੇ ਤੁਆਡੇ ਉੱਧਰ ਇੱਕ ਅ ਓ, ਨਾਨਕ ਦੀ ਹੱਟੀ ਵੀ ਸੀ, ਹੇਨਾ ਤੇ ਓਦੇ ਏਦਾ ਮੋਸਟਲੀ ਚੀਜ਼ਾਂ ਲੈਂਦੇ
ਹਾਂ, ਓ ਤੇ ਫੇਮਸ ਹੈਗੀ ਏ, ਹਜੇ ਤੱਕ ਹੈਗੀ ਏ, ਏਧਰ ਫੇਮਸ
ਅੱਛਾ, ਹਾਂ ਕੁਛ ਚੀਜ਼ਾਂ ਨੇ ਓਧਰ ਦੀਆਂ ਹਲੇੇ ਵੀ ਫੇਮਸ ਨੇ ਅਸੀਂ ਫੇਰ ਆਣਾ, ਆਂਦਿਆਂ ਟਾਈਮ ਸਾਡਾ ਫਿਰ ਆ ਕੇ ਨਾ ਅਸੀਂ ਜਦੋਂ ਆਂਦੇ ਸਾਂ ਆਪਨੀ ਨਾਨੀ ਦੇ ਘਰੋਂ ਘਰ ਆਨਾ, ਤੇ ਸਾਡਾ ਦਿਲ ਨਾ ਲੱਗਨਾ, ਦੋ-ਦੋ ਤਿੰਨ-ਤਿੰਨ ਦਿਨ, ਫਿਰ ਸਾਨੂੰ ਆਏ ਹੁੰਦਾ ਸੀ, ਹਾਏ ਬੜਾ ਅਜੀਬ ਜਿਆ ਲੱਗਦਾ ਸੀਗਾ, ਚਾਹੇ ਅਪਨੇ ਘਰ ਤੇ ਆ ਜਾਂਦੇ ਸਾਂ ਤੇ ਲੇਕਿਨ ਯਾਦ ਆਨੀ ਬਈ ਸਾਰੇ, ਹਾਂ ਉਹੀ, ਆਨਦਾ ਫੇਰ ਮਨ ਵੀ ਨੀ ਕਰਦਾ ਸੀ, ਤੇ ਹੁਣ ਘਰ ਤੇ ਆਨਾ ਪੈਨੇ ਦੇ ਦੇਖੋ ਛੁੱਟੀਆਂ ਖ਼ਤਮ ਹੋ ਗਈਆਂ, ਤੇ ਆ ਨਾ ਅਸੀਂ ਰੋਂਦੇ ਰਵਾਨਦੇ ਜੋਵੇਂ ਵੀ
ਹਾਂ!
ਤੇ ਬਾਕੀ ਫੇਰ ਘਰ ਦਿਲ ਨਾ ਲੱਗਨਾ, ਫਿਰ ਉਨੁ ਸੈੱਟ ਹੋਨੇ 'ਚ ਵੀ ਨਾ ਦੋ ਤਿੰਨ ਦਿਨ ਲਗ ਜਾਂਦੇ ਸਨ, ਕਿ ਹਾਂ ਬਈ ਚਲੋ ਰੂਟੀਨ ਸੈੱਟਪ ਹੋ ਗਿਆ ਦੁਬਾਰਾ, ਵਧੀਆ ਟਾਈਮ ਸੀਗਾ ਓ ਸਾਰਾ ਤੇ, ਮੇਰਾ ਤੇ ਏ ਸੀ, ਸਾਡੇ ਨਾ ਜੇੜੇ ਅਹ ਸਾਰੇ ਨੇ, ਉਨਾਂ ਦੇ ਘਰ ਨਾਲ-ਨਾਲ ਈ ਨੇ ਤੇ ਮੇਰਾ ਏ ਸੀ, ਸਵੇਰ ਦੀ ਰੋਟੀ ਏਧਰੋਂ, ਰਾਤ ਦੀ ਰੋਟੀ ਏਧਰੋਂ, ਤੇ ਦੁਪੈਰ ਦੀ ਰੋਟੀ ਏਧਰੋਂ ਮੇਰਾ
ਹੈਂਜੀ ਹੈਂਜੀ!
ਤੇ ਇੱਕ ਦਿਨ ਕਿਸੀ ਘਰ ਸੁਨੇ, ਇੱਕ ਦਿਨ ਕਿਸੀ ਘਰ ਸੁਣੇ ਇੱਕ ਦਿਨ ਕਿਸੀ, ਘਰ ਪੈਣਾ, ਚਾਰ ਘਰ ਸੀ ਨਾਲ-ਨਾਲ
ਹੈਂਜੀ!
ਤੇ ਬਸ ਏ, ਬੜਾ ਮਜ਼ਾ ਆਂਦਾ ਸੀ, ਕਿ ਹਾਂ ਬਈ ਅਸੀਂ ਛੁੱਟੀਆਂ 'ਚ ਤਾਂ ਚਾਏ, ਅਸੀਂ ਕਿਤੇ ਬਾਰ ਤੇ ਆਊਟਿੰਗ ਨੀ ਕੀਤੀ ਇੰਨੀ
ਹੈਂਜੀ! ਪਰ ਅਪਨੇ ਘਰ ਈ ਨਾਨਕੇ ਆ ਕੇ ਈ ਮਜ਼ਾ ਆ ਜਾਂਦਾ
ਹਾਂ! ਓ ਮਜ਼ਾ ਹੁਨ, ਭਾਵੇਂ ਤੁਸੀਂ ਆਊਟਿੰਗ ਕਰਲੋ, ਭਾਵੇਂ ਤੁਸੀਂ ਜੋ ਮਰਜ਼ੀ ਕਰਲੋ ਫਿਰ ਥੋੜੀਨਾ ਆਂਦਾ, ਕਿ ਨਈ, ਜੋ ਟਾਈਮ ਅਪਨਿਆ ਨਾਲ ਬਿਤਾਇਆ ਜਾਏ, ਓ ਦੁਵਾਰਾ ਓ ਨੀ ਸਾਡੀ ਮੈਮਰੀ ਬਨਦੀ ਏ ਇੱਕ, ਜਦੋਂ ਵੀ ਗੱਲ ਕਰਨੇ ਆ ਦਿਲ ਨੂੰ ਖੁਸ਼ੀ ਜੀ ਆਂਦੀ ਏ
ਹਾਂਜੀ!
ਹਾਂ ਤੇ ਓ ਟਾਈਮ ਹੁਨ ਕਿੱਥੇ, ਅਸੀਂ ਜਿੱਥੇ ਮਰਜੀ ਘੁੰਮ ਲੀਏ ਉਵੇਂ ਥੋੜਾ ਨਾ ਮਿਲਨਾ, ਹੁਨ ਅਸੀਂ ਕਜ਼ਨ ਨਾਲ ਕਿੱਥੇ ਜਾਈਏ ਤਾਂ ਤੇ, ਇੱਕ ਔਰ ਮੈਮਰੀ ਚਲੋ ਕ੍ਰੀਏਟ
ਹਾਂਜੀ!
ਤੇ ਹਾਂ ਚਲੋ ਫੇਰ ਤੁਆਡੇ ਫਿਰ ਕਰਾਂਗੀ ਮੈਂ ਫੋਨ, ਹਾਂ ਚਲੋ ਠੀਕ ਏ ਜੀ, ਓਕੇ
ਓਕੇ ਜੀ ਬਾਏ!
ਠੀਕ -ਠੀਕ।
ਹੈਲੋ!
ਹੈਲੋ! ਐਂਨੀ ਐਂਨਡ ਨੀ ਹੋ ਰਹੀ ਆਹ, ਤੁਸੀਂ ਕੱਢਨਾ ਇਹਨੂੰ
ਮੇਰੇ ਕੋਲੋਂ ਵੀ ਨੀ ਹੋ ਰਹੀ, ਐਂਡ
ਇਹ ਕੁੱਟ ਕਿਉਂ ਨੀ ਹੋ ਰਿਹਾ?
ਹਾਂਜੀ। ਹੋ ਈ ਨੀ ਰਹੀ।
ਮੇਰੇ ਵੀ ਨੀ ਹੋ ਰਹੀ ਇਕ ਮਿੰਟ।